ਹੈਲੋ-
ਹਾਂਜੀ ਦੀਦੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇ ਠੀਕ ਹੋ?
ਹਾਂਜੀ ਠੀਕ ਹਾਂ, ਤੁਸੀ ਸੁਣਾਓ ਤੁਸੀ ਠੀਕ ਹੋ?
ਹਾਂਜੀ ਵਧੀਆ, ਤੁਸੀ ਦਸੋ?
ਹਾਂਜੀ, ਤੁਹਾਡਾ ਡਿਨਰ ਹੋ ਗਿਆ ਹੁਣ?
ਹਾਂਜੀ, ਹੋ ਗਿਆ।
ਤੁਸੀ ਬੜਾ ਜਲਦੀ ਖਾ ਲੈਂਦੇ ਹੋ, ਖਾਣਾ।
ਅਸੀ, ਪਿੰਡਾਂ ਵਾਲੇ ਆ ਨਾ।
ਅੱਛਾ।
ਹਾਂ, ਪਿੰਡਾਂ 'ਚ ਇਹ ਖਾਣਾ ਜਲਦੀ ਖਾ ਲੈਦੇ ਆ।
ਅੱਛਾ ਵੈਸੇ ਤੇ ਦੇਖੋ ਸਈ ਐ ਜਲਦੀ ਖਾਓਗੇ ਤੇ ਡਾਇਜੈਸਟ ਜਲਦੀ ਹੁੰਦਾ ਵਾ।
ਹਾਂ, ਫੇਰ ਐਦ ਐਦ ਕਲਰ ਨਾ ਮੋਸਟ ਮੋਸਮ ਦਾ ਵੀ ਕੋਈ ਓ ਹੈ ਨੀ ਵੀ ਕਦੋਂ ਖਰਾਬ ਹੋ ਜਾਦਾ ਐ।
ਬਿਲਕੁਲ- ਬਿਲਕੁਲ ਹਾਂਜੀ ਲਾਈਟ ਦਾ ਵੀ ਚੱਕਰ ਰੈਂਦਾ ਹੋਨਾ ਨਾ ਲਾਈਟ ਵੀ ਜਾਦੀ ਹੋਏਗੀ।
ਨਈ ਲਾਈਟ ਤਾਂ ਇਨਵੇਟਰ ਹੈਗਾ।
ਅਛਾ।
ਹਾਂ, ਹੁਣ ਈ ਲਵਾਇਐ।
ਹੂੰ ਨਈ ਓ ਤੇ ਦੇਖੋ ਜਰੂਰਤ ਹੈ ਬੌਤ। ਗਰਮੀ ਪੈਨ ਲੱਗ ਗਈ ਪੈਲਾਂ ਇਨੀ ਨੀ ਹੁੰਦੀ ਸੀ ਹੁਨ ਬਹੋ ਜਿਆਦਾ ਪੈਂਦੀ ਐ ਹੂੰ। ਹਾਂਜੀ, ਸਾਡਾ ਤੇ ਖਾਨਾ ਲੇਟ ਹੋ ਜਾਂਦਾ ਬਸ ਦਸ ਵਜੇ ਤਕ ਖਾਨੇ ਆ ਅਸੀ।
ਅੱਛਾ ਤੁਸੀ ਲੇਟ ਖਾਂਦੇ ਓ ਨਾ ਹਾਂ ਅਸੀ ਖਾ ਲੇੰਦੇ ਐ। ਫੇਰ ਰਾਤ ਵੀ ਸਾਡੇ ਅੰਧੇਰੀ ਆ ਗੀ ਸੀ ਏਦਰ ਅੰਧੇਰੀ ਆਈ ਸੀ ਰਾਤੀ ਸਾਡੇ ਮੀਂਹ ਵੀ ਪਿਆ ਸੀ ਹਾਂਜੀ। ਹਾਂ ਫਿਰ ਸਾਡੇ ਪਿੰਡਾਂ 'ਚ ਹੋਂਦਾ ਵੀ ਜਲਦੀ ਬਨਾ ਲੋੋ ਖਾ ਲੋ। ਓ ਸੇਰ ਆਲਾ ਸਿਸ਼ਟਮ ਐਨ ਵੀ ਨਾਸ਼ਤਾ ਕਰੋ ਖਾਨਾ ਬਨਾਓ। ਫਿਰ ਖਾਓ ਓ ਹੈ ਨੀ ਸਾਡੇ ਜਦੋ ਬਣ ਗਿਆ ਖਾ ਲੈਂਦੇ ਆ ਬਸ
ਨਈ ਆ ਤੇ ਬਹੁਤ ਵਧੀਆ ਕਰਦੇ ਓ ਸਾਡੇ ਏ ਹੈ ਕਿ ਹਸਬੈੰਡ ਦੀ ਨਾ ਨਾਈਟ ਸ਼ਿਫਟ ਹੁੰਦੀ ਐ। ਤੋ ਘਰੋ ਈ ਕਰਦੇ ਐ? ਨਈ -ਨਈ ਪ੍ਰਾਈਵੇਟ ਕੰਪਨੀ ਹੈ ਹਾਂਜੀ।
ਅੱਛਾ ਠੀਕ ਐ।
ਤੇ ਓ ਘਰੋ ਈ ਕਰਦੇ ਐ ਤੇ ਓਨਾ ਕਰਕੇ ਨਾ ਫੇਰ ਓ ਵੀ ਲੇਟ ਖਾਂਦੇ ਤਾਨੂੰ ਪਤਾ ਘਰ ਦੇ ਬੰਦਿਆਂ ਨਾਲ ਈ ਟਾਈਮ ਟੇਬਲ ਬਨ ਜਾਂਦੈ ਘਰ ਦਾ।
ਹਾਂ ਏ ਤਾ ਹੈ।
ਤੇ ਅਸੀ ਵੀ ਫਿਰ ਓਨਾ ਦੇ ਨਾਲ ਈ ਰੋਟੀ ਖਾਨੇ ਆ ਕਰਦੇ- ਕਰਦੇ ਸਾਡਾ ਵੀ ਓਹੀ ਟਾਈਮ ਹੋ ਗਿਆ।
ਹਾਂ ਏਂਵੇ ਤਾ ਹੈ।
ਹੁੰ ਨਾਲੇ ਇਸ ਪਿੱਛੇ ਹੋ ਜਾਂਦਾ ਵਾ। ਨਾਲ ਬੱਚੇ ਹੋਨ ਨਾ ਘਰ ਚ ਤੇ ਟਾਈਮ ਟੇਬਲ ਸਈ ਰੈਂਦਾ ਏ ਸਕੂਲ ਜਾਨਾ ਕਰਨੈ। ਘਰ ਚ ਏਦਾਂ ਕੋਈ ਬੱਚਾ ਤੇ ਹੈਗਾ ਨਈ ਤੇ ਬਸ ਏਈ ਐ ਘਰ ਵਾਲੇ ਨਾਲ ਈ ਥੋੜ੍ਹਾ ਜੋ ਟਾਈਮ ਟੇਬਲ ਓਸ ਸਾਬ ਨਾਲ ਬਣਿਆ ਹੋਇਆ ਘਰ ਦਾ।
ਕਿੰਨਾ ਸਾਫ ਓ ਬੱਚਿਆਂ ਛੁੱਟੀਆਂ ਚ ਤਾਂ ਬੌਤ ਔਖਾ ਹੁੰਦਾ ਏ ਨਾ।
ਹੋਰ ਤੁਸੀ ਜਲਦੀ ਸੋ ਜਾਂਦੇ ਹੋਗੇ ਫੇਰ ਤੇ?
ਨਈ ਸੋਂਦੇ ਨੀ ਅਸੀ ਜਲਦੀ ਦਸ, ਗਿਆਰਾਂ ਵੱਜ ਜਾਂਦੇ ਐ।
ਅੱਛਾ।
ਹਾਂ ਏ ਨੀ ਵੀ ਖਾਣਾ ਖਾ ਲਿਆ ਸੋਲੇਓ ਓ ਗੱਲ ਹੈ ਨੀ ਤਾਡੀ।
ਹੁੰ।
ਹੁਨ ਮੈਂ ਖਾਣਾ ਖਾ ਕੇ ਛੱਤ ਤੇ ਆਈ ਆਂ। ਹਾਂ ਘੁੰਮਾਂਗੇ ਅਸੀ ਹਾਂ ਛੱਤ ਪੇ ਰਾਉਂਡ ਲਾਵਾਂਗੀ ਅੱਜ।
ਬਹੁਤ ਵਧੀਆ ਕਰਦੇ ਓ ਵੋਕ ਕਰਦੇ ਓ ਤੁਸੀ।
ਹਾਂ। ਜਦੋਂ ਥੱਕ ਜਾਂਦੇ ਜਦੋਂ ਤਾਂ ਨੀ ਆਂਦੇ ਜਦੋ ਕੋਈ ਵੀ ਸਹੀ ਮਾਇੰਡ ਹੁੰਦੈ ਆ ਜਾਂਦੇ। ਸਕਦੇ ਘੁੰਮ ਲੈਂਦੇ ਆ।
ਨਈ ਦੇਖੋ ਤਾਡਾ ਤੇ ਮਾਹੌਲ ਬੌਤ ਵਧੀਐ ਸਾਡੇ ਤਾ ਕੀ ਏ ਥੋੜ੍ਹਾ ਫਲੈਟ ਐ ਨਾ। ਤੇ ਜਗ੍ਹਾ ਈ ਨੀ ਹੁੰਦੀ ਇੰਨੀ ਏਥੇ ਫਲੈਟ ਬਨੇ ਹੋਏ ਐ। ਤੇ ਬਾਰ ਜਾਨਾ ਪੈਂਦਾ ਪਾਰਕ ਸੈਰ ਕਰਨ ਵਾਸਤੇ ਛਤ ਤਾਂ ਸਾਡੀ ਬਹੁਤ ਉੱਪਰ ਹੈ ਫੋਰਥ ਫਲੋਰ ਤੇ ਜਾਣਾ ਪੈਂਦਾ ਉਹ ਆਦਤ
ਅੱਛਾ ਹਾਂ ਇਹ ਤਾਂ ਹੈ ਤੇ ਅਜ ਕੱਲ ਪਤਾ। ਪੋੜਿਆਂ ਤੇ ਵੀ ਨਹੀਂ ਚੜਿਆ ਜਾਂਦਾ ਜੇ ਕੋਈ ਲਗੀ ਹੈ ਲਿਫਟ। ਹਾਂ ਲਿਫਟਾਂ ਬਣੀ ਹੋਈ ਤਾਂ ਚੜ ਜਾਂਦਾ ਬੰਦਾ। ਨਹੀਂ ਤਾਂ ਪੌੜੀਆਂ ਤੇ ਹੁਣ ਹੈ ਹੀ ਨਹੀਂ ਸੀ ਉਹ ਨਹੀਂ ਚੜੀਆ ਜਾਂਦਾ।
ਬਿਲਕੁਲ ਬਿਲਕੁਲ।
ਬਾਕੀ ਹਾਂਜੀ ਮੈਂ ਹਾਊਸਵਾਈਫ। ਹਾਂਜੀ ਹਾਊਸ ਵਈਫ ਹਾਂ ਅਤੇ ਨਾਲ ਮੈਂ ਟਿਊਸ਼ਨਸ ਪੜ੍ਹਾਉਂਦੀ ਹਾਂ ਘਰ ਹੀ ਬੱਚਿਆਂ ਨੂੰ ਨਾ ਹਾਂਜੀ ਮੈਂ ਬਾਹਰ ਨੀ ਕੰਮ ਕਰਦੀ ਆਪਣਾ ਘਰ ਹੀ ਕਰਦੀ ਹਾਂ ਟਿਊਸ਼ਨ ਪੜ੍ਹਾਉਂਦੀ ਹਾਂ ਮੈਂ ਤੇ
ਅੱਛਾ ਹਾਂ। ਵੈਸੇ ਤਾਂ ਵਧੀਆ ਘਰ ਵਰਗਾ ਤਾਂ ਕੰਮ ਮਿਲਦੇ ਤਾਂ ਵਧੀਆ ਨਾ ਵੀ ਘਰਦੀ ਵੀ ਦੇਖ ਰੇਖ ਹੋ ਜਾਂਦੀ ਹੈ ਤੇ ਵਧੀਆ ਕੰਮ ਚੱਲ ਜਾਂਦਾ ਹਾਂ।
ਹਮ ਓਦਾਂ ਤੇ ਮੈਂ ਕਰਨੀ ਸੀ। ਜੋਬ ਸਕੂਲ ਦੀ ਟੀਚਰ ਦੀ ਪਰ ਉਹ ਐ ਮਦਰ ਇਨ ਨਾ ਬਿਮਾਰ ਰਹਿਣ ਲੱਗ ਗਏ ਸੀ ਤੇ ਉਹ ਫਿਰ ਉਹਨਾਂ ਉਹ ਹੁੰਦਾ ਨੀ ਸੀ ਤੇ ਮੈਂ ਕਿਹਾ ਚਲੋ ਕੋਈ ਨੀ ਪੜਾਣਾ ਈ ਤੇ ਹੈਗਾ ਘਰ ਪੜ੍ਹਾ ਲੋ ਬਾਹਰ ਪੜ੍ਹਾ ਲੋ।
ਅੱਛਾ।
ਨਹੀਂ ਮਦਰ ਇਨ ਲਓ ਤੁਹਾਡੇ ਤੇ ਦੂਜੇ ਸੱਸ ਕਿਹੜੇ
ਹਾਂਜੀ।
ਨਹੀਂ ਤੁਹਾਡੀ ਸੱਸ ਹੈਗੀ ਹੁਣੇ।
ਹਾਂਜੀ ਹਾਂਜੀ ਹੈਗੇ ਹੈਗੇ ਆ।
ਠੀਕ ਹੈ।
ਮਦਰ ਇਨਲੋਅ ਹੈਗੇ ਫਾਦਰ ਇਨਲੋਅ ਨਹੀਂੀ ਹੈਗੇ ਹਾਂਜੀ ਠੀਕ ਹੈ ਉਹ ਹਾਂ। ਉਹ ਪਿੱਛੇ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਡੇਟ। ਢੇਰ ਸਾਲ ਹੀ ਰਹੇ ਸੀ ਪਾਪਾ ਉਸ ਤੋਂ ਬਾਅਦ ਚਲੇ ਗਏ ਹੋ ਤੇ ਫੇਿਰ ਇਹ ਨਾ ਡਿ- ਡਿਪਰੈਸ਼ਨ ਚ ਜਾਣ ਲੱਗ ਗਏ ਸੀ।
ਜੋ ਮੇਰੀ ਮਦਰ ਇਨ ਲੋਅ ਹੈ।
ਹਾਂਜੀ ਹਾਂਜੀ
ਅਤੇ ਫਿਰ ਮੈਂ ਸਕੂਲ ਦੀ ਜੋਬ ਕਰਨੀ ਸੀ ਤੇ ਫਿਰ ਮੈਂ ਕਿਹਾ ਚਲੋ ਛੱਡੋ ਫਿਰ ਘਰ ਦਾ ਧਿਆਨ ਰੱਖ ਲੈਂਦੇ ਹਾਂ ਤੇ ਪੜ੍ਹਾਉਣ ਦਾ ਤਾਂ ਸ਼ੌਕ ਹੈਗਾ ਹੀ ਸੀ ਸਕੂਲ ਪੜ੍ਹਾਉਣ ਨਾਲੋਂ ਚੰਗਾ ਮੈਨੂੰ ਘਰ ਦਾ ਜ਼ਿਆਦਾ ਫਾਇਦਾ ਹੋ ਗਿਆ ਨਾਲ ਘਰ ਵੀ ਦੇਖ ਲਓ ਨਾਲੇ ਟਿਊਸ਼ਨਾਂ ਵੀ ਪੜ੍ਹਾ ਲਉ
ਹਾਂਜੀ ਅਸੀਂ ਨਾ ਹਬੋਰ ਤੇ ਹਾਂਜੀ ਬੋਲੋ ਹਾਂਜੀ ਬੋਲੋ ਇੱਕ ਵਾਰ ਤੁਸੀਂ ਬੋਲੋ ਮੈਂ ਨਾ ਹਬੋਰ ਤੇ ਜਾਂਦੀ ਹੁੰਦੀ ਆ ਹਾਂ ਤੇ ਉੱਥੇ ਨਾ ਇੱਕ ਲੇਡੀਜ਼ ਹੈਗੀ ਪਤਲੀ ਜੀ ਸੋਹਣੀ ਜਿ ਕੁੜੀ ਹੈਗੀ ਤੇ ਉਹਦੀ ਮਦਰ ਹੈ ਨੀ ਮਦਰ ਹੈ ਨੀ ਉਹ ਬੱਚਿਆਂ ਨੂੰ ਟੂਸਸ਼ਨ ਪੜ੍ਹਾਉਂਦੀ ਹੈ ਤੇ ਉਹ ਪਤਾ ਹੈ ਉਹਨੇ ਮੈਰਿਜ ਨਹੀਂ ਕਰਾਈ ਉਹ ਕਹਿੰਦੀ ਵੀ ਮੇਰਾ ਭਰਾ ਦਾ ਤੇ ਮੇਰੇ ਫਾਦਰ ਨੂੰ ਕੋਈ ਰੋਟੀ ਬਣਾਉਣ ਵਾਲਾ ਹੈ ਨੀ ਭਰਾ ਵੀ ਛੋਟਾ ਐ ਤੇ ਹਾਂ ਤੇ ਮਦਰ ਹੈਨੀ ਜਦੋਂ ਅਸੀਂ ਓਦੇ ਨਾਲ ਗੱਲ ਕੀਤੀ ਨਾ ਓ ਰੋਨ ਲਾਗੀ। ਓ ਕੈਂਦੀ ਜੇ ਅੱਜ ਮੇਰੀ ਮਦਰ ਹੁੰਦੀ ਨਾ ਤਾਂ ਮੇਰੀ ਜ਼ਿੰਦਗੀ ਪੂਰੀ ਹੁੰਦੀ ਓਦੀ ਉਮਰ ਵੀ ਵਾਵਾ ਐ ਏਜ ਫੋਟੀ ਫੋਟੀ ਟੂ ਦੇ ਨੇ ਹੈ ਨੇੜੇ-ਨੇੜੇ ਕੋਲ ਤੇ ਓ ਕੱਲ ਰੋਨ ਲਾਗੀ। ਸਾਡੇ ਸਾਮਨੇ ਕੈਂਦੀ ਦੀਦੀ ਜੇ ਅੱਜ ਮੇਰੀ ਮਦਰ ਹੁੰਦੀ ਨਾ ਤੇ ਮੇਰੀ ਲਾਈਫ ਏ ਹੋਰ ਹੁੰਦੀ ਕੋਈ ਇੰਨਾ ਮਨ ਔਖਾ ਹੋਏਆ ਬਹੁ ਜ਼ਿਆਦਾ ਹੂੰ, ਹਾਂ ਤੇ ਆਪਾਂ ਨੂੰ ਬਜ਼ੁਰਗਾਂ ਦੀ ਸੇਵਾ ਵੀ ਹਾਂ
ਕਰਨੀ ਚਾਈਦੀ ਮੈਂ ਕੈ ਰਈ ਏਨਾਂ ਦੀ ਸੇਵਾ ਕਰਨ ਨਾਲ ਜੇੜਾ ਫਲ ਮਿਲਦਾ ਨਾ ਓ ਓ ਤੁਸੀਂ ਭਗਤੀ ਕਰਲੋਗੇ ਹੁਨ ਤਾਂ ਵੀ ਨੀ ਮਿਲਨਾ।
ਨਈਂ ਨਾ
ਏ ਤੇ ਮੈਂ ਵੀ ਸਮਜ ਚੁੱਕੀ ਆ ਏ ਚੀਜ਼ ਨੂੰ ਨਾ। ਪੈਲਾਂ ਥੋੜਾ ਹੁੰਦਾ ਸੀ ਕੇ ਬਚਪਨਾ ਕਰ ਲੇਆ ਹੁਨ ਜਿੱਦਾਂ-ਜਿੱਦਾਂ ਦੇਖਦੀ ਆ ਨਾ ਕੇ ਏਨਾਂ ਦੀ ਸੇਵਾ ਕਰਲੋ ਸਬ ਕੁਛ ਮਿਲ ਜਾਂਦਾ।
ਸਬ ਕੁਛ ਮਿਲ ਜਾਂਦੈ।
ਏ ਤੇ ਹੈਈ ਐ, ਬਾਕੀ ਮਾਵਾਂ ਦੀ ਥਾਂ ਦੇਖੋ ਕੋਈ ਨੀ ਲੈ ਸਕਦਾ।
ਹਾਂ-ਹਾਂ ਮਾਂ-ਪਿਓ ਦੀ ਥਾਂ ਕੋਈ ਨੀ ਦੇ ਸਕਦਾ ਸਈ ਐ।
ਭੈਨ ਭਰਾ ਵੀ ਹੁੰਦੇ ਐ ਐਸੀ ਗੱਲ ਨਈ ਐ ਪਰ ਓ ਜੋ ਮਾਂ ਮਾਂ ਦਾ ਦਿਲ ਐ ਓ ਮਾਂ ਦਾ ਈ ਰੈਂਦਾ।
ਮਾਂ ਬਾਈ ਓਹੀ ਗੱਲ ਐ ਨਾ ਮਾਂ-ਮਾਂ ਹੁੰਦੀ ਐ ਪਿਓ-ਪਿਓ ਹੁੰਦਾ। ਬੜੀ ਸਾਂ ਪਰ ਮਾਂ-ਪਿਓ ਦੀ ਜਗਾਂ
ਦੇਖੋ ਮਾਵਾਂ ਵੀ ਨਾ ਕਦੀ ਫਰਕ ਵੀ ਨੀ ਕਰਦੀਆਂ ਏ ਸਾਡੇ ਬੱ ਬੱਚੇਆਂ ਦੇ ਦਮਾਗ ਚ ਥੋੜਾ ਹੁੰਦਾ, ਓਦੇ ਨਾਲ ਜਾਦਾ ਕਰ ਲੇਆ ਮੇਰੇ ਨਾਲ ਘੱਟ ਕਰ ਲੇਆ, ਤੇ ਜਦੋਂ ਖੁਦ ਅਸੀਂ ਵੀ ਮਾਂ ਦਾ ਦਰਜਾ ਸਾਨੂੰ ਮਿਲਦਾ ਫੇਰ ਜਾ ਕੇ ਸਮਜ ਆਂਦਾ ਹਾਂ ਬਰਾਬਰ ਦਾ ਹੈਗਾ ਸਬ। ਕੁਛ ਨੀ ਏ ਬੱਚੇਆਂ ਦੇ ਮਨ ਚ ਈ ਫ਼ਰਕ ਹੁੰਦਾ ਜੋ ਹੁੰਦਾ।
ਕਿਸ ਸਾਈਡ ਤੋਂ ਬਿਲੋਂਗ ਕਰਦੇ ਓਂ ਤੁਸੀਂ, ਮੇਰੇ ਦੋ ਗੁੜੀਆਂ ਹੈਗੀ।
ਅੱਛਾ।
ਹਾਂ-ਹਾਂ-ਹਾਂ ਦੋ ਮੇਰੇ ਦੋ ਗੁੜੀਆ ਹੈਗੀ।
ਹਾਂਜੀ ਤੇ ਬੱਚੇ ਵਿਆਏ ਹੋਏ ਤੁਸੀਂ।
ਨਈਂ ਮੇਰੀ ਤਾਂ ਇੱਕ ਦਸ ਪੰਦਰਾਂ ਸਾਲ ਦੀ ਕੁੜੀ ਐ ਇਕ ਉੱਨੀ ਸਾਲ ਦੀ ਐ।
ਅੱਛਾ-ਅੱਛਾ ਠੀਕ ਐ।
ਹਾਂ ਹਾਂਜੀ।
ਹਾਂਜੀ ਓਦਾਂ ਤੇ ਮੇਰੇ ਵੀ ਟਾਈਮ ਤੇ ਕਾਫੀ ਹੋ ਗੇਆ। ਵਿਆਅ ਨੂੰ ਪਰ ਹਾਲੇ ਕੁਛ ਹੈ ਨੀ ਮੇਰੇ ਹੂੰ।
ਕੀ ਪ੍ਰੋਬਲਮ ਆਈ ਐ
ਬਸ ਓ ਜੋ ਹੈਗਾ ਵਾ ਲੇਡੀਜ਼ ਦੀ ਪ੍ਰੋਬਲਮ ਈ ਓਹੀ ਚੱਲਦੀ ਐ। ਪਤਾ ਨੀ ਅੱਜ-ਕੱਲ ਡੋਕਟਰ ਕੈਂਦੇ ਸਰੀਰਾਂ ਚ ਜਾਨ ਨੀ ਹੈਗੀ।
ਨਈਂ ਮੈਂ ਹੈਲਥ ਡਿਪਾਟਮੈਂਟ ਚ ਈ ਲੱਗੀ ਐ। ਪੋਹਾ ਸਾਫ ਕਰ ਹੈਗੀ ਮੈਂ ਠੀਕ ਐ ਹਾਂ। ਹਾਂ ਮੈਂ ਹੋਸਪਿਟਲ ਚ ਕੰਮ ਕਰਦੀ ਓਈ ਸਰਵੇ ਲੱਗੀ ਐ। ਸਾਡੀ ਓਥੇ ਜਾ ਕੇ ਬਰੈਕਨਸ ਐ ਜੇੜੀ ਕੈਂਦੀ ਅੱਜ-ਕੱਲ ਓਥੇ ਜਾਂਦੀ। ਹਾਂ ਏ ਹੁੰਦੇ ਐ ਨੇ ਵੀ ਸਪੇਸ਼ਲਿਸਟ 'ਤੇ ਤੁਸੀਂ ਕੋਈ ਲੇਡੀਜ਼ ਡਾਕਟਰ ਨੂੰ ਲਓ ਜਿਹੜੀ ਵਧੀਆ ਹੋਵੇ। ਉਹਨੂੰ ਮਿਲੋ ਤੇ ਉਹ ਹਾ ਉਹ ਪਤਾ ਤੁਹਾਡੀ ਤੇ ਤੁਹਾਡੇ ਹ, ਹੁਣ ਦੀਜੀ ਤੂ ਮੇਰੀ ਰਿਪੋਰਟਾਂ ਮੰਗੂਗੀ।
ਹੂੰ ਅਹ ਮੈਂ ਨਾ ਕਿੰਨੀ ਵਾਰੀ, ਟੈਸਟ ਕਰਾ ਚੁੱਕੀਆਂ ਹ ਗਾਇਨਾਲੋਜਿਸਟ ਨੂੰ ਮਿਲ ਚੁੱਕੀ।
ਹਾਂ, ਹਾਂ, ਹਾਂ ਗਾਇਨੀ ਸਪੇਸ਼ਲਿਸਟ ਹੋਤੀ ਹੈ।
ਹੂੰ
ਹੂੰ।
ਪਰ ਇਹ ਨਾ ਮੈਂ ਜਿੰਨਾ ਚੁੱਕ ਦਵਾਈ ਖਾਦੀ ਹਾ। ਹਾਂਜੀ ਉਹਨਾਂ ਚੁਕ ਮੇਰਾ ਠੀਕ ਰਹਿੰਦਾ ਸਭ ਕੁਝ ਜਦੋਂ ਵਿੱਚੇ ਛੱਡ ਕਰਨ ਓਹ ਕੋਰਸ ਕੰਪਲੀਟ ਹੋ ਜਾਏ ਡਾਕ ਵੀ ਕਹਿੰਦੇ ਹਾਂ ਹੋ ਗਿਆ ਉਸ ਤੋਂ ਬਾਅਦ ਫੇਰ ਓਦਾਂ ਹੀ ਹੋ ਜਾਂਦਾ। ਸਰੀਰ ਦੀ ਵੀਕਨੈਸ ਪੂਰੀ ਨਹੀਂ ਹੁੰਦੀ।
ਲੇਡੀਜ਼ ਬੂ ਇਹ ਤੁਹਾਡੇ ਸਰੋ ਹੈ ਨੀ ਅਸੀਂ ਤਾਂ ਇਹ ਕੰਮ ਚ ਲੱਗੇ ਸਾਨੂੰ ਪਤਾ ਸਾਨ ਤੇ ਇੰਨੀ ਪ੍ਰੋਬਲਮ ਆਉਂਦੀ ਹੈ ਹਧ ਤੋਂ ਜਿਆਦਾ ਪ੍ਰੋਬਲਮ ਆਈ ਜਾਂਦੀ ਹੈ। ਚੀਆਂ ਨੇ।
ਹਾਂਜੀ।
ਹਾਂਜੀ ਬਹੁਤ ਲੇਡੀ ਪ੍ਰੋਬਲਮ ਹੋਈ ਪਈ ਹੈ। ਲ ਬੰਲ ਕਿ ਲੜਕੀਆਂ ਨੂੰ ਵੀ ਤੇ ਹੋਈਹੈ ਲੜਕੀਆਂ ਨੂੰ ਵੀ ਬਹੁਤ ਹਉਂਦੀ ਹੈ।
ਬਹੁਤ ਜ਼ਿਆਦਾ, ਹੁਣ ਤੇ ਦੇਖੋ ਬਹੁਤ ਜ਼ਿਆਦਾ ਕੋਮਨ ਹੋ ਗਈ ਹੈ। ਇਹ ਨੀ ਕਿ ਮੈਨੂੰ ਹੀ ਹੈ ਮਤਲਬ ਸਾਰਿਆਂ ਨੂੰ ਹਿ
ਹਾਂ। ਕਿਉਂਕਿ ਅਸੀਂ ਜਾਂਦੇ ਹਾਂ ਸਾਨੂੰ ਪਤਾ ਹੋਸਪਿਟਲਾਂ 'ਤੇ ਜਾਂਦੇ ਆ ਕੇਸ ਲੈ ਕੇ ਜਾਂਦੇ ਹੈ ਬੱਚਿਆਂ ਨੂੰ, ਤੇ ਛੋਟੀ ਜਿਹੀ ਅਠਾਰਾਂ ਪਲੱਸ ਪੰਦਰਾਂ ਲੈ ਕੇ ਉੱਨੀ ਵੀਹ ਦੀ ਲੜਕੀਆਂ ਨੂੰ ਬਹੁਤ, ਪ੍ਰੋਬਲਮ ਹੁੰਦੀ ਹੈ ਇਹਦੀ ਰਸੋਲੀਆਂ ਦੀ ਪਾਣੀ ਦੀ ਰਸੋਲੀਆਂ ਦੀ ਹਾਂ ਪਾਣੀ
ਪਤਾ ਹੀ ਨਹੀਂ ਦੇਖੋ ਖਾਣਾ ਪੀਣਾ ਤੇ ਸਾਡਾ ਸਹੀ ਹੈ ਸਭ ਕੁਛ ਪਤਾ ਨੀ ਕਿਉਂ ਏਦਾਂ ਦੀ ਪ੍ਰੋਬਲਮ ਆਉਂਦੀ
ਪਤਾ ਖਾਣਾ ਪੀਣਾ ਆਪਣਾ ਸਹੀ। ਖਾਣਾ ਪੀਣਾ ਆਪਣਾ ਸਹੀ ਹੈ ਪਰ ਖਾਣੇ ਪੀਣ ਚ ਕੁਛ ਹੈ ਨਹੀਂ। ਠੀਕ ਹੈ, ਹੁਣ ਸਪਰਿਆਂ ਦੀ ਚੀਜ਼ਾ ਆ ਗਈ ਕਿਵੇ ਹਾਂ ਕੈਮੀਕਲ, ਆ ਗਈ। ਗਿਆ ਉਹ ਆ ਗਿਆ ਗੋਡੋ ਕੋਲ ਆ ਗਿਆ ਸਾਰਾ ਬਸ ਉਹ ਚੀਜ਼ ਹੋ ਗਈ ਹਨਾ ਹੂੰ
ਅਤੇ ਤੁਸੀਂ ਤਾਂ ਰੋਜ਼ ਇਸ ਚੀਜ਼ਾਂ ਨਾਲ ਡੀਲ ਕਰਦੇ ਹੋਵੋ ਗੇ ਨਾ ਜੇ ਜਿੱਦਾਂ ਤੁਹਾਡਾ ਡਿਪਾਰਟਮੈਂਟ ਹੈਗਾ ਵਾ।
ਹਾਂਜੀ ਜਾਂਦੇ ਅਸੀਂ ਕੇਸਾਂ ਦਾ ਹੁਣ ਮੇਰੇ ਦੋ ਕੇਸ ਹੈਗੇ ਨਾਈਨ ਮੰਥ ਲੱਗਗੇ ਆ ਜਦ ਪਤਾ ਨੀ ਉਹਨਾਂ ਦੀ ਕਦੋਂ, ਉਹਨਾਂ ਦੇ ਅਜ ਮੈਨੂੰ ਜਾਣਾ ਪੈਂਦਾ ਓਨਾ ਦੇ ਨਾਲ ਹਾਂਜੀ, ਹਾਂਜੀ, ਹਾਂਜੀ। ਹਾਂ ਅੱਜ ਆਜੇ, ਕੱਲ ਆਜੇ ਜਦ ਪਰਸੋਂ ਜਦ ਮਰਜੀ ਆ ਜੇ।
ਹਾਂਜੀ ਤੇ ਫਿਰ ਤੁਸੀਂ ਕਿਸ ਤਰ੍ਹਾਂ ਮਤਲਬ,
ਮੈਂ ਤੁਹਾਨੂੰ ਪੋਲੈਂਡ ਹੋ ਗਈ ਆਪਣੀ ਕੱਟ ਕੱਟ ਉੱਧਰੋਂ ਕੱਟੋ ਕੱਟੋ।
ਹਾਂਜੀ ਠੀਕ ਹੈ ਜੀ।